ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ। ਕਿਵੇ ਓ?
ਹਾਂਜੀ ਵਧੀਆ, ਤੁਸੀਂ ਸੁਣਾਓ ਕੀ ਹਾਲ ਐ?
ਵਧੀਆ-ਵਧੀਆ ਤੁਸੀ ਕੀ ਕਰਦੇ ਸੀ?
ਹਾਂਜੀ, ਬਸ ਘਰ ਦਾ ਕੰਮ ਔਰ ਤੁਸੀਂ ਕੀ ਕਰ ਰੇਸੀ?
ਅਸੀਂ ਟੀਵੀ ਵੇਖ ਰੇ ਸੀ।
ਅੱਛਾ-ਅੱਛਾ, ਹੋਰ ਹੋ ਗਯਾ ਰੋਟੀ-ਪਾਣੀ ਖਾਲੀ।
ਹਾਂਜੀ, ਦੁਪੈਰੇ ਖਾਈ ਸੀ।
ਅੱਛਾ, ਦੁਪੈਰੇ ਖਾਈ ਸੀ ਔਰ ਸ਼ਾਮ ਵੀ ਚਾਹ ਹੋਗੀ?
ਹਾਂਜੀ-ਹਾਂਜੀ, ਚਾਹ ਵੀ ਹੋ ਗਈ ਐ।
ਅੱਛਾ ਔਰ ਮੌਸਮ ਕਿਹੋ ਜਾ ਓਥੇ?
ਅ ਬਾਰਿਸ਼ ਹੋਈ ਸੀ ਅਜੇ ਥੋੜੀ ਦੇਰ ਪੈਲਾਂ।
ਅੱਛਾ।
ਹੋਣ ਠੀਕੈ, ਵਗੈਰਾ ਚੱਲਦੀ ਆ।
ਓ ਆ ਰਿਐ।
ਨੈਟਵਰਕ ਇਸ਼ੂ।
ਤੁਆਡੀ ਆਵਾਜ਼ ਸਲੋਅ ਆ ਰੀਐ।
ਇੱਕ ਸੈਕਿੰਡ
ਹਾਂਜੀ।
ਹੁਣ ਆ ਰਹੀ ਹੈ?
ਹਾਂਜੀ, ਹੈ ਹੁਣ ਠੀਕ ਐ। ਹੋਰ ਘਰ ਸਭ ਵਧੀਆ ਬਾਕੀ? ਹਾਂਜੀ, ਬਸ ਸੰਡੇ ਸੀ, ਘਰ ਦੇ ਕੰਮ, ਸੰਡੇ ਸੀ ਅੱਜ ਘਰ ਦੇ ਕੰਮ ਸੀ ਬਸ।
ਅੱਛਾ, ਬੀਜੀ ਸੀ ਸਾਰਾ ਦਿਨ, ਅੱਜ ਬੀਜੀ ਨਿਕਲਿਆ।
ਹਾਂਜੀ, ਸੰਡੇ ਵੀ ਬਿਜੀ ਜਾਂਦਾ ਐ।
ਹਾਂਜੀ, ਹੋਰ ਕੀ ਬਣਾਇਆ ਤੁਸੀਂ ਦੁਪਹਿਰੇ ਅੱਜ?
ਦੁਪਹਿਰੇ ਆਲੂ ਤੇ ਫੁਲਕੇ ਬਣਾਏ ਸੀ।
ਅੱਛਾ -ਅੱਛਾ ਚਲੋ ਵਧੀਆ। ਹੋਰ ਰਾਤ ਦੀ ਤਿਆਰੀ ਹੋ
ਤੁਸੀਂ ਕੀ ਖਾਇਆ? ਨਹੀਂ ਹੁਣ ਬਣਾਵਾਂਗੇ ਦੇਖੋ ਕੀ ਬਣਦਾ ਹੈ।
ਬੈਂਗਣ ਦਾ ਭਰਥਾ ਬਣਾਇਆ ਸੀ ਅੱਜ।
ਅੱਛਾ, ਵਧੀਆ ਕਿਵੇਂ ਬਣਾਉਂਦੇ ਹੋ ਤੁਸੀਂ?
ਪਿਆਜ਼ ਜ਼ਿਆਦਾ ਪਾ ਕੇ ਟਮਾਟਰ ਵੀ ਜ਼ਿਆਦਾ ਪਾ ਕੇ, ਤੜਕਾ ਲਾ ਕੇ ਤੇ ਨੋਰਮਲੀ ਬਣਾਂਦੇ ਆ ਮੰਮਾ ਭਰਥਾ। ਪਹਿਲੇ ਬੈਂਗਣ ਨੂੰ ਭੁੰਨ ਲੈਨੇ ਆ।
ਵਧੀਆ ਹੈ, ਹੋਰ ਤੁਸੀਂ ਕਰ ਲਈ ਰਾਤ ਦੀ ਤਿਆਰੀ?
ਨਹੀਂ, ਹਜੇ ਸੋਚ ਰਹੇ ਆ ਕੀ ਬਣਾਈਏ।
ਅੱਛਾ- ਅੱਛਾ।
ਹਾਂਜੀ, ਸੋਚ ਲਿਆ ਐ ਵੀ ਬੜੀ ਟੈਸ਼ਨ ਆ। ਕੀ ਬਣਾਈਏ ਕੀ ਨਾ, ਬਣਾਈਏ ਗਰਮੀਆਂ ਵਿੱਚ ਤਾਂ ਆਈ ਆ ਬਸ।
ਹਾਂ, ਬਸ ਐ ਹੀ ਹੈ, ਚਲੋ ਕਦੀ- ਕਦੀ ਤਾਂ ਮੌਸਮ ਵਧੀਆ ਹੋ ਜਾਂਦਾ ਹੈ ਪਰ ਇੱਥੇ ਵੀ ਅੱਜ ਤੇ ਮੌਸਮ ਠੰਡਾ ਐ। ਵੈਸੇ ਤਾਂ ਇੰਨੀ ਗਰਮੀ ਰਹਿੰਦੀ ਹੈ, ਬਹੁਤ ਜ਼ਿਆਦਾ।
ਤੇ ਇੱਥੇ ਹੋਮਸ ਹੀ ਹੈ, ਹਵਾ ਵਗੈਰਾ ਬਹੁਤ ਘੱਟ ਚੱਲਦੀ ਹੈ।
ਹਾਂਜੀ ਬਸ ਇਹੀ ਹੈ, ਗਰਮੀ ਨੇ ਇਸ ਵਾਰ ਹਾਲ ਬੁਰਾ ਕਰਤਾ ਬਹੁਤ।
ਇਸ ਵਾਰੀ ਗਰਮੀ ਬਹੁਤ ਆ।
ਹਾਂਜੀ, ਬਹੁਤ ਜ਼ਿਆਦਾ ਪਈ ਹੈ ਇਸ ਵਾਰ, ਮੀਂਹ ਵੀ ਆ ਰਹੇ ਨੇ, ਪਰ ਉਈ ਨਾ ਹੋਮਸ ਜੀ ਹੋਈ ਜਾ ਰਹੀ ਹੈ, ਮਤਲਬ ਠੰਡਕ ਨਹੀਂ ਮਿਲ ਰਹੀ।
ਪਰਸੋਂ ਬਹੁਤ ਅੱਛਾ ਮੌਸਮ ਸੀ, ਇੱਥੇ ਬਿਲਕੁਲ ਠੰਡਾ ਸੀ ਪੰਖਾ ਵੀ ਨਹੀਂ ਚਲਾਇਆ ਦੋ ਘੰਟੇ ਤੇ, ਕਿਉਂਕਿ ਠੰਡਾ ਸੀ ਪਰ ਕੱਲ ਤੇ ਅੱਜ ਤੇ ਬਹੁਤ ਉਹ ਆ।
ਅੱਛਾ, ਇਥੇ ਬਸ ਠੰਡੀ ਹਵਾ ਚੱਲਦੀ ਪਈ ਐ। ਮੀਂਹ ਆ ਜਾਏ ਤੇ ਠੀਕ, ਨੀ ਤੇ ਫੇਰ ਵਾਪਸ ਆਈ ਧੁੱਪ ਨਿਕਲ ਆਉਂਦੀ ਐ।
ਹਾਂਜੀ-ਹਾਂਜੀ ਓਦਾਂ ਵੀ ਪਰਸੋਂ ਆਈ, ਮੀਂਹ ਆਇਆ ਫਿਰ ਸ਼ਾਮੀ, ਐਵੇਂ ਚਾਰ ਵਜੇ ਧੁੱਪ ਚੜ੍ਹ ਗਈ ਐਨੀ।
ਅੱਛਾ, ਹੋਰ ਤੁਸੀਂ ਕੀ ਕਰਦੇ ਹੋ, ਜੋਬ ਵਗੈਰਾ ਚੱਲ ਰਹੀ ਹੈ ਤੁਹਾਡੀ?
ਨਹੀਂ-ਨਹੀਂ ਮੈਂ ਪਲੱਸ ਟੂ ਕੀਤੀ ਆ ਹਜੇ।
ਅੱਛਾ, ਤੇ ਜੋਬ ਵਗੈਰਾ ਜਾਂ ਗਾਰਮੈਂਟ ਵਗੈਰਾ ਦੀ ਤਿਆਰੀ ਕਰੋਗੇ?
ਵੇਖਦੇ ਆ ਜਾ ਕੁਛ ਸਮਝ ਨੀ ਆ ਰਿਹਾ, ਪਲੱਸ ਟੂ ਦੇ ਬਾਅਦ। ਕੁਛ, ਵੀ ਸਮਝ ਨੀ ਆਂਦਾਂ ਕਰਨ ਨਾਲ। ਹਾਂ, ਤੁਸੀਂ ਕੀ ਕਰਦੇ ਹੋ ਅੱਜ?
ਮੇਰੀ ਗ੍ਰੈਜੂਏਸ਼ਨ ਕੰਪਲੀਟ ਹੈ, ਮੈਂ ਜੋਬ ਵਗੈਰਾ ਚੱਲ ਰਹੀ ਹੈ ਟੀਚਿੰਗ ਦੀ।
ਅੱਛੇਆ ਟੀਚਿੰਗ
ਹਾਂਜੀ, ਨਾਲ
ਕੇੜੀ ਕਲਾਸ ਵਿਚ ਪੜਾਂਦੇ ਓਂ।
ਮੈਂ ਪ੍ਰੀ-ਪ੍ਰਾਈਮਰੀ ਲੈ ਰਈ ਆਂ।
ਅੱਛਾ-ਅੱਛਾ।
ਹੂੰ।
ਕੇੜੇ ਸਕੂਲ
ਮੈਂ ਅਪੈਕਸ ਚ ਪੜਾ ਰਈ ਆਂ।
ਕਿੱਥੇ
ਅਟੈਕਸ ਇੰਟਰਨੈਸ਼ਨਲ।
ਅੱਛਾ-ਅੱਛਾ।
ਹਾਂਜੀ।
ਹੋਰ ਤੁਆਡਾ ਪਰਿਆਵਰਨ ਦੇ ਬਾਰੇ ਕੀ ਕੈਨਾ।
ਹਾਂਜੀ ਜੀ।
ਹਾਂਜੀ।
ਕੀ ਕੈ ਰਏ ਓਂ।
ਮੈਂ ਕਿਆ ਪਰਿਆਵਰਨ ਦੇ ਬਾਰੇ ਤੁਆਡਾ ਕੀ ਕੈਨਾ ਏ।
ਪਰਿਆਵਰਨ ਦੇਖੋ, ਮੌਸਮ-ਮੌਸਮ ਈ ਐ ਬਸ।
ਹਾਂਜੀ। ਜਿਵੇਂ ਲੋ
ਮੈਂ ਤੇ ਸੋਚ ਰੀ ਸੀ, ਮੈਂ ਤੇ ਸੋਚ ਤੁਸੀਂ ਅੱਗੇ ਜਿਵੇਂ ਕੋਰਸ ਅੱਜ-ਕੱਲ੍ਹ ਬੋਤ ਚੱਲ ਰੇਆ ਨਾ।
ਹਾਂਜੀ-ਹਾਂਜੀ।
ਜਿਵੇਂ ਪੜਾਈ ਤਾਂ ਚਲੋ ਠੀਕ ਆ ਪਰ ਜਿਵੇਂ ਅੱਜ-ਕੱਲ ਸਕਿੱਲਸ ਦੀ ਜਾਦਾ ਨੀਡ ਐ। ਕੀ ਸਕਿੱਲਸ ਹੋਨ, ਏਸ ਕਰਕੇ ਈ ਬੰਦਾ ਅੱਗੇ ਵੱਦ ਸਕਦੈ।
ਓ ਤਾਂ ਹੈਈ ਐ।
ਹਾਂਜੀ ਤੇ ਏ ਆਈ ਤੇ ਬੋਤ ਜਾਦਾ ਈ ਹੋਇਆ ਚੱਲ ਰਿਆ ਅੱਜ-ਕੱਲ। ਪਰ ਕਈ ਕੈਂਦੇ ਨੇ ਕੇ ਨਈ ਬਈ ਏ ਆਈ ਪੈਲਾਂ ਨੌਲੇਜ ਹੋਨੀ ਚਾਈਦੀ ਐ, ਤੇ ਤੁਸੀਂ ਕੀ ਕੈ ਸਕਦੇ ਓਂ।
ਏ ਆਈ ਏਸ ਤਰਾਂ ਦਾ ਦੇਖੋ, ਹਾਂ ਓ ਚਾਏ ਕੋਈ ਵੀ ਚੀਜ਼ ਐ ਓਨੂੰ ਸਿੱਖਾਂਗੇ ਤੇ ਆਈ ਜਾਏਗੀ ਓ ਤੇ।
ਹਾਂਜੀ, ਤੇ ਤੁਆਡੇ ਓਥੇ ਹੈ ਕੋਈ। ਕੋਚਿੰਗ ਵਗੈਰਾ ਜਾਂ ਕੁਝ ਇੰਸਟੀਟਿਊਟ ਵਗੈਰਾ ਹਨ।
ਹਾਂ ਐਥੇ ਹੈ ਨਈ ਯਮੁਨਾਨਗਰ ਚ ਬੋਤ ਆ।
ਅੱਛਾ।
ਠੀਕ ਆ।
ਫੇਰ ਤੁਸੀਂ ਕੋਲੇਜ ਮਤਲਬ ਤੁਆਡੇ ਨੇੜੇ ਈ ਐ ਤੇ ਕੀ ਦੂਰ ਜਾਨਾ ਪੈਂਦਾ।
ਨੇੜੇ ਵੀ ਐ ਦੂਰ ਵੀ ਐ।
ਅੱਛਾ।
ਨੇੜੇ
ਫਿਰ ਬੱਸ ਵਗੈਰਾ ਤੇ ਈ ਜਾਂਦੇ ਹੋਵੋਗੇ ਕੇ ਟ੍ਰੇਨ
ਹਜੇ ਤਾਂ ਜੁਆਇਨ ਨੀ ਕੀਤਾ।
ਹੂੰ-ਹੂੰ, ਅੱਛਾ ਐਡਮਿਸ਼ਨ ਵਗੈਰਾ ਨੀ ਹੋਏ ਹਲੇ।
ਹਜੇ ਕੁਛ ਨੀ ਦਿੱਤਾ, ਹਜੇ ਮੈਂ ਕੰਪਿਊਟਰ ਸੈਂਟਰ ਜਾਨੀ ਆਂ।
ਅੱਛਾ ਚਲੋ ਵਦੀਆ ਕੰਪਿਊਟਰ ਵੀ ਬੋਤ ਅੱਛਾ ਐ।
ਹਾਂਜੀ।
ਕੀ ਸਿੱਖ ਰੇ ਓ ਕੰਪਿਊਟਰ ਏਚ?
ਹਜੇ ਐੱਮ ਐੱਸ ਵਰਡ ਕਰਾਇਆ, ਐਕਸਲ ਕਰਾਣਾ ਓਨੇ ਕੱਲ ਤੋਂ।
ਅੱਛਾ-ਅੱਛਾ। ਵਧੀਆ ਚਲੋ, ਕੀ ਫੀਸ ਲੈਂਦੇ ਨੇ ਓਥੇ?
ਐਥੇ ਆ ਏਟ ਹੰਡਰਟ। ਏਟ ਹੰਡਰਡ, ਅੱਠ ਸੌ।
ਅੱਛਾ, ਸਹੀ ਏ। ਕਿੰਨੇ ਮੰਥ ਚ ਕੰਪਲੀਟ ਹੁੰਦੀ ਏ?
ਆਹ ਸਾਲ, ਮੈਂ ਸਾਲ ਦਾ ਸਿੱਖ ਰੀ ਆ ਓਵੇਂ ਤੇ ਮਰਜੀ ਆ ਜਿ -ਜਿਨਾਂ ਸਿੱਖਣਾ ਏ ਕਿਸੀ ਨੇ।
ਅੱਛਾ - ਅੱਛਾ। ਤੇ ਜਿਵੇਂ ਜੇੜੀ ਤੁਸੀਂ ਫੀਸ ਦੋ ਗੇ, ਹਾਂਜੀ। ਜਿਵੇਂ ਤੁਸੀਂ ਫੀਸ ਦੋਗੇ ਓ ਸਾਲ ਇਚ ਦੋਗੇ ਕਿ ਮੰਥ ਟੂ ਮੰਥ ਪੇ ਕਰੋਗੇ? ਅੱਛਾ।
ਜੇ ਅ ਐਥੇ ਹਾਰਡਰੋਮ ਵਗੈਰਾ ਨੇ ਉੱਥੇ ਫੀਸ ਜਾਦਾ ਐ, ਦੋ ਹਜ਼ਾਰ ਰੁਪੇ ਮੀਂਨਾ ਐ।
ਅੱਛਾ-ਅਛਾ।
ਹੂੰ।
ਵਧੀਆ ਏ।
ਐਥੇ ਤੇ ਕੱਠੀ ਪੇ ਕਰਨੀ ਪੈਂਦੀ ਏ ਕਿ ਪੂਰੀ ਜਿੰਨੀ ਵੀ ਹੈ ਪੈਲੇ ਈ ਕਰ ਦੋ ਯਾਂ ਫੇਰ ਜਿਵੇਂ ਦੋਂ ਇਗਜ਼ਾਮ ਹੋਨ ਲੱਗ ਗੇਨ। ਤੇ ਫੇਰ ਅੱਧੀ ਪੈਲੇ ਤੇ ਅੱਧੀ ਬਾਅਦ ਏਚ ਇਗਜ਼ਾਮ ਤੋਂ ਬਾਅਦ ਐਂਡਿੰਗ।
ਅੱਛਾ-ਅੱਛਾ, ਨਾ। ਅੱਛਾ, ਹੋਰ ਤੁਆਡਾ ਮੋਬਾਇਲ ਦੇ ਬਾਰੇ ਕੀ ਕੈਂਨਾ ਏ ਕਿ ਯੂਜ ਵੀ ਹੈ ਐਦਾ?
ਮੋਬਾਈਲ ਦਾ ਏ ਏਕ ਤਰਫੋਂ ਤੇ ਵਧੀਆ ਵੀ ਐ, ਏਕ ਵਾਰ ਬੱਚਿਆਂ ਲਈ ਖ਼ਰਾਬ ਵੀ ਐ।
ਹਾਂਜੀ-ਹਾਂਜੀ।
ਬੱਚਿਆਂ ਲਈ ਤੇ ਖਰਾਬ ਵੀ ਐ ਖੈਰ ਜਿਵੇਂ ਫੋਨ ਦੀ ਲਤ ਈ ਲੱਗ ਜਾਂਦੀ ਐ ਯਾਂ ਇੱਕ ਵੱਲੋਂ ਬੱਚਾ ਸਿੱਖ ਵੀ ਜਾਂਦਾ ਐ ਫ਼ੋਨ ਤੋਂ ਈ।
ਵਗੈਰਾ ਗੇਮ ਵਗੈਰਾ ਚ ਵਡੇ ਰੈਂਦੇ ਵੜੇ ਰੈਂਦੇ ਨੇ ਸਾਰਾ ਦਿਨ ਬੱਚੇ।
ਚਲ ਵੱਡੇ ਬੱਚਿਆਂ ਦਾ ਤਾਂ ਹੁੰਦਾ ਈ ਐ ਚੀਜ਼ ਦੇਖੋ, ਸਾਡੇ ਘਰ ਆਪ ਭਰਾ ਸਾਰੇ ਲੱਗੇ ਰੈਂਦੇਨ ਪਬਜੀ- ਪਬਜੀ।
ਬੋਤ ਬਕਾਰ ਐ ਤੇ।
ਹੂੰ।
ਵ ਕੋਈ ਵੀ ਚੀਜ਼ ਐ ਉਦੇ ਫਾਇਦੇ ਵੀ ਐ, ਨੁਕਸਾਨ ਵੀ ਐ।
ਹਾਂ, ਬਸ ਉਹੀ ਚੀਜ਼ ਐ। ਜਿਵੇਂ ਹੁਣ ਐ ਔਨਲਾਈਨ ਸ਼ੋਪਿੰਗ ਵਗੈਰਾ ਐ
ਕਰ ਰਏ ਨੇ।
ਹੂੰ, ਬਸ ਹਰ ਕੋਈ ਯੂਜ ਕਰ ਈ ਰਿਆ ਦੇਖੋ, ਕੋਈ ਵੀ ਐਸਾ ਇਨਸਾਨ ਨੀ ਐ ਜੋ ਨਈ ਕਰ ਰਿਆ ਸੋਸਲ ਮੀਡੀਆ ਦਾ ਯੂਜ਼ ਫੋਨ ਕਿਸੇ ਕੋਲ ਵੀ ਨਾ ਹੋਏ। ਹਾਂ, ਬੋਤ ਇੱਜੀਲੀ।
ਐਂਡ ਵਾਈਕਲਸ ਵੀ ਬੋਤ ਜਾਦਾ ਹੈਗੇ ਨੇ ਏਕ-ਦੋ, ਦੋ ਤੇ ਹੈ ਈ ਐ ਹਰ ਏਕ ਘਰ ਚ।
ਫੇਰ ਆਰਾਮ ਨਾਲ ਲੱਗੇ ਰੈਂਨ।
ਪੋਲਿਊਸ਼ਨ ਵੀ ਇੰਨਾ ਜ਼ਿਆਦਾ ਹੋ ਰਿਹਾ ਅੱਜ-ਕੱਲ ਵ ਉਸਦੇ ਨਾਲ ਲੋਕੀ ਹਰ ਘਰ ਚ ਏਸੀ ਵਗੈਰਾ ਵੀ ਹੋ ਗਿਆ ਐ।
ਹਾਂਜੀ। ਬਸ ਏਹੀ ਐ। ਬਾਕੀ ਜਿਵੇਂ ਹੁਣ ਨਹੀਂ ਮੈਂ ਕੋਚਿੰਗ ਕਰਨ ਵਗੈਰਾ ਨੀਂ ਲਾਂਦੀ ਮੈਨੂੰ ਸਕੂਲੋਂ ਆਉਣੀ ਆ ਟਾਈਮ ਜਿਆਦਾ ਹੋ ਜਾਂਦਾ ਹੈ। ਫਿਰ ਇੰਨੀ ਹਿੰਮਤ ਨੀ ਹੁੰਦੀ ਘਰ ਦੇ ਕੰਮ ਵੀ ਹੁੰਦੇ ਨੇ।
ਅੱਛਾ-ਅੱਛਾ।
ਹੋਰ ਆਪਣੇ ਬਾਰੇ ਕੁਛ ਦੱਸੋ, ਸਕੂਲ ਲਾਈਫ ਕਿਵੇਂ ਦੀ ਸੀ ਤੁਹਾਡੀ।
ਸਕੂਲ ਲਾਈਫ ਅੱਛੀ ਹੈ ਬਟ ਓਹੀ ਜੋਬਸ ਮਤਲਬ ਹੁੰਦੇ ਹੀ ਨੇ ਪੰਗੇ ਵਗੈਰਾ, ਟੀਚਿੰਗ ਦੇ ਵੀ ਅੱਜ-ਕੱਲ ਬਹੁਤ ਜਿਆਦਾ ਹੀ ਹੋਣ ਲੱਗ ਗਏ।
ਹੂੰ-ਹੂੰ ਪਹਿਲਾਂ ਤਾ ਟੈਨਥ ਪਾਸ ਨੂੰ ਰੱਖ ਲੈਂਦੇ ਸੀ ਪਲੱਸ ਟੂ ਪਾਸ ਨੂੰ।
ਹੂੰ ਅੱਜ-ਕੱਲ ਬੀਐਡ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਈ ਹੈ। ਬੀ ਐਡ ਦੀ ਡਿਗਰੀ ਪਹਿਲੇ ਲਗਾਉਣੀ ਪੈਂਦੀ ਹੈ ਫਿਰ ਜਾ ਕੇ ਸਕੂਲਾਂ ਚ ਇੰਟਰਵਿਊ ਹੁੰਦੇ ਨੇ।
ਹੂੰ, ਸਹੀ ਆ ਅੱਜ-ਕੱਲ ਤੇ। ਹਾਂਜੀ।
ਹਾਂਜੀ ਆਵਾਜ਼ ਨਹੀਂ ਆ ਰਹੀ ਸੀ ਤੁਹਾਡੀ।
ਅੱਛਾ-ਅੱਛਾ ਹੋਰ ਦੱਸੋ ਕੁਛ
ਹੋਰ ਬਸ ਤੁਸੀਂ ਸੁਣਾਓ ਘਰ ਸਭ ਠੀਕ। ਘੁੰਮਣ ਨੀ ਗਏ ਛੁੱਟੀਆਂ ਚ, ਹਾਂਜੀ।
ਫਾਸਟ ਫੂਡ ਵਗੈਰਾ ਬਣਾ ਲੈਂਦੇ ਤੁਸੀਂ।
ਥੋਡੀ ਆਵਾਜ਼ ਨੀ ਕਲੀਅਰ ਆ ਰਹੀ।
ਮੈਂ ਕਿਹਾ ਤੁਸੀਂ ਫਾਸਟ ਫੂਡ ਵਗੈਰਾ ਬਣਾ ਲੈਂਦੇ ਹੋ।
ਨਹੀਂ ਪਾਸਪੋਰਟ ਵਗੈਰਾ ਨਹੀਂ, ਕਿ ਫਾਸਟ ਫੂਡ? ਕਿ ਪਾਸਪੋਰਟ, ਫਾਸਟ ਫੂਡ। ਹਾਂਜੀ ਥੋੜ੍ਹਾ ਬਹੁਤ ਬਣਾ ਲੈਂਣੇ ਆ ਬਾਕੀ ਮੰਮਾ ਹੈਗੇ ਨੇ ਉਹੀ ਜ਼ਿਆਦਾ ਕਰਦੇ ਨੇ ਕਿਚਨ ਦਾ।
ਅੱਛਾ-ਅੱਛਾ ਔਰ ਕੁਕਿੰਗ ਪਸੰਦ ਹੈ ਤੁਹਾਨੂੰ।
ਕੁਕਿੰਗ ਤੇ ਨਹੀਂ ਐ।
ਅੱਛਾ, ਹੋਰ ਕੋਈ ਫੇਵਰੇਟ ਡਿਸ਼।
ਘੱਟ, ਫੇਵਰੇਟ ਡਿਸ਼ ਫਾਸਟ ਫੂਡ ਵਿੱਚ ਤੇ ਮੋਮੋਸ ਬਟ ਖਾਂਦੇ ਬਹੁਤ ਘੱਟ ਆ ਫੈਮਲੀ ਵੀ ਨਹੀਂ ਕਹਿੰਦੀ ਕਿ ਵੀ ਨਹੀਂ ਖਾਣੇ ਬਸ ਔਰ ਵੈਸੇ ਗੋਲ ਗੱਪੇ ਸਭ ਤੋਂ ਜ਼ਿਆਦਾ।
ਹਾਂਜੀ, ਹੋਰ। ਤੁਹਾਡਾ ਫੇਵਰੇਟ ਫਰੂਟ ਕੀ ਐ?
ਫਰੂਟ ਮੇਰਾ ਹੈ ਮੈਂਗੋ।
ਹਾਂਜੀ-ਹਾਂਜੀ‌।
ਹੋਰ, ਅ ਚਲੋ ਮੇਰੇ ਨਾ ਕਾੱਲ ਆ ਰਹੀ ਹੈ ਮੈਂ ਤੁਹਾਨੂੰ ਕਰਦੀ ਹਾਂ।
ਹਾਂਜੀ ਠੀਕ ਹੈ ਚਲੋ ਸਤਿ ਸ਼੍ਰੀ ਅਕਾਲ।
ਹਾਂਜੀ। ਹੋਰ ਸਣਾਓ।